ਹੈਲੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ
ਨਹੀਂ ਸੁਣਾਓ ਠੀਕ ਠਾਕ ਹੋ ਤੁਸੀਂ ਹਾਂਜੀ ਹੋਰ ਸੁਣਾਓ ਕੀ ਕਰ ਰਹੇ ਹੋ
ਬਸ ਬੈਠੇ ਹ ਜੀ ਬੱਚਿਆਂ ਦੀ ਬਸ ਰੋਟੀ ਹਜੇ ਨਹੀਂ ਇਹ ਤਾਂ ਇੱਕੀ ਵਜੇ ਬੱਚਿਆਂ ਦੀ ਅੱਜ ਕੱਲ ਛੱਟੀ ਰਟੀ ਹੈ ਨਾ ੜਾ ਰੂਟੀਨ ਬੱਚਿਆਂ ਦੇ ਕਰਕੇ ਸਭ ਅਪਸੈਟ ਹੋਇਆ ਹੋਇਆ
ਹੋਰ ਕਿੱਥੋਂ ਵਹਿਹੇ ਤੁਸੀਂ ਅਹ ਪੰਜਾਬ ਤੋਂ ਜਾਂ ਇੱਧਰਰਵਾੜੀ ਸਾਈਡ
ਨਹੀਂ ਅਸੀਂ ਇਾਂ ਇੱਧਰੋਂ ਹੀ ਆ ਗੱਲ ਇਏਧਰੋਂ ਹੀ ਹਾਂਜੀ ਯੂ ਪੀ ਤੋਂ ਅਸੀਂ ਯੂਪੀ ਯੂਪੀ ਤੋਂ ਹਾਂਜੀ ਹਾਂਜੀ ਹਾਂਜੀ ਹਾਂਜੀ
ਠੀਕ ਹੈ ਠੀਕ ਹੈ ਹੋਰ ਸੁਣਾਓ
ਬਸ ਵਧੀਆ ਤੁਸੀਂ ਦੱਸੋ ਹੋਰ
ਹਾਂ ਸਭ ਠੀਕ ਠਾਕ ਸ਼ੋਪਿੰਗ ਚਈਦਾ ਘੁੰਮਣ ਫਿਰ ਸ਼ੋਪਿੰਗ ਵੀ ਕਰ ਲਦੇ ਹਾਂ
ਕਿਦਾਂ ਔਨਲਾਈਨ ਸ਼ੋਪਿੰਗ ਕਰਦੇ ਹੋ ਜਾਂ ਫਲਾਈਨ ਕਰਦੇ ਹੋ
ਔਨਲਾਈਨ ਔਨਲਾਈਨ
ਅੱਛਾ ਔਨਲਾਈਨ ਕਰਦੇ ਹੋ ਤੁਸੀਂ
ਹਾਂ ਹਾਂਜੀ ਹਾਂ
ਠੀਕ ਹੈ ਜੈਂਟਸ ਜ਼ਿਆਦਾਤਰ ਨਲਾਈਨ ਸ਼ੋਪਿੰਗ ਕਰਕੇ ਖੁਸ਼ ਨੇ ਲੇਡੀਜ਼ ਜਿਹੜਾ ਫਲਾਈਨ ਕਰਕੇ ਖੁਸ਼ ਰਹਿੰਦੀਆਂ ਨੇ
ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ
ਹਮ ਕਿੱਦਾਂ ਲੱਗਦੀ ਔਨਲਾਈਨ ਸ਼ੋਪਿੰਗ ਵਧੀਆ
ਹਾਂ ਹਾਂ ਠੀਕ ਲੱਗਦੀ ਹੈ ਆਪਣੇ ਕੋਲ ਕਾਰਡ ਵੀ ਹੈਗੇ ਨਾ ਕਾਰਡ ਤੋਂ ਵੀ ਕਰ ਲਈਦੀ ਹੈ ਨਾ
ਹਾਂਜੀ ਹਾਂਜੀ
ਹਮ
ਚਲੋ ਪੇਮੈਂਟ ਦੇ ਤਾਂ ਬਹੁਤ ਸਾਰੇ ਓਪਸ਼ਨ ਹੈ ਕਿੱਦਾਂ ਵੀ ਹੋ ਜਾਂਦਾ
ਹਾਂ ਹਾਂ ਜਿੱਦਾਂ ਸਹੀ ਗੱਲ ਜਿੱਦਾਂ ਮਰਜ਼ੀ ਚਾਲੋ
ਹਾਂਜੀ ਉਹੀ ਕਹਿ ਰਹੀ ਹੁਣ ਬਸ ਬੱਚੇ ਘੁੰਮਣ ਫਿਰਨ ਨੂੰ ਬੋਲ ਰਹੇ ਸੀਗੇ ਕਿ ਚਲੋ ਮੰਮਾ ਕਿਤੇ ਘੁੰਮਾ ਕੇ ਲਿਆਓ
ਹਮ
ਹਾਂ ਬਸ ਫੇਿਰ ਤਦੀ ਪੁੱਛਦੇ ਸੀ ਮੇਰੇ ਕ ਦੱਸੀਏ ਪੁੱਛੀਏ ਕਿਸੇ ਨੂੰ ਸ਼ੋਪਿੰਗ ਕਿਹੜੀ ਬੈਸਟ ਹੈ ਕਿੱਦਾਂ ਹੈ ਹਮ
ਸਾ ਸਾਰੀਆਂ ਹੀ ਸਹੀ ਨੇ ਔਨਲਾਈਨ ਵੀ ਠੀਕ ਉਹ ਵੀ ਠੀਕ ਹੈ ਜਿੱਦਾਂ ਕਿਸੇ ਨੂੰ ਸਹੀ ਲੱਗਦੀ ਹੈ ਓਦਾਂ ਹੀ ਹੋਰ ਕੀ
ਹਾਂਜੀ ਹਾਂਜੀ ਮੈਂ ਗਰਮੀ ਕਰਕੇ ਤਾਂ ਨਲਾਈਨ ਸ਼ੋਪਿੰਗ ਠੀਕ ਲੱਗਦੀ ਹੈ ਨਹੀਂ ਤਾਂ ਹਨਾ ਓਨਲਾਈਨ ਆਪਣਾ ਘਰ ਬੈਠੇ ਬੈਠੇ ਇਨਸਾਨ ਸਭ ਕੁਛ ਮੰਗਵਾ ਲੈਂਦਾ ਹੈ ਹਾਂਜੀ ਸਭ ਵਧੀਆ ਜੀ ਸਭ ਵਧੀਆ
ਚਲੋ ਕਿਹੜੇ ਸਕੂਲ ਪਾਏ ਦੇ ਆ ਬੱਚੇ
ਬੱਚੇ ਇੱਥੇ ਬਸ ਕਰਦੇ ਨੇੜੇ ਹੀ ਜਾਂਦੇ ਨੇ
ਅੱਛਾ ਨੇੜੇ ਕਿੰਨੇ ਕਿੰਨੇ ਬੇਬੀ ਤੁਹਾਡੇ ਦੋ
ਬੱਚੇ ਮੇਰੀ ਇੱਕ ਬੇਟੀ ਹੈ ਜੋ ਹੁਣੀ ਟਵੈਲਥ ਪਾਸ ਆਊਟ ਹੋਈ ਹੈ ਇੱਕ ਮੇਰਾ ਬੇਟਾ ਜਿਹੜਾ ਹੁਣ ਨਾਈਨਥ ਕਲਾਸ ਦੇ ਵਿੱਚ ਆਇਆ ਹੈ
ਠੀਕ ਠੀਕ। ਠੀਕ ਚਲੋ, ਮੇ ਠੀਕ ਹੈ ਵਧੀਆ।
ਹਾਂਜੀ।
ਹੋਰ ਹੋ ਹਾਂਜੀ ਸਭ ਠੀਕ-ਠਾਕ।
ਹੂੰ, ਤੁਹਾਡੇ ਬੱਚੇ।
ਮੇਰੇ ਦੋ ਹਾਂਜੀ ਸਭ ਠੀਕ-ਠਾਕ ਘਰਦੇ।
ਹਾਂਜੀ ਹਾਂਜ
ਨੇ ਹਾਂਜੀ ਦੋ ਮੁੰਡੇ ਹੈ, ਇੱਕ ਨਾਈਨਥ ਕਲਾਸ ਚ ਇੱਕ ਸਿਕਸ ਕਲਾਸ ਚ ਹੈਗੈ।
ਠੀਕ ਹੈ ਠੀਕ ਹੈ, ਵਧੀਐ। ਹੋਰ ਬੱਚੇ ਕਿੱਦਾਂ ਸ਼ੋਪਿੰਗ ਕਰਦੇ ਐ? ਤੁਹਾਡੇ ਕੋ ਕਰਾਦਾ, ਯਾ ਆਪ ਕਰਦੇ ਐ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।
ਹਾਂਜੀ ਹਾਂਜੀ, ਆਵਾਜ਼ ਨੀ ਆ ਰੀ?
ਨਹੀਂ ਤੋਡੀ ਆਵਾਜ਼ ਨੀ ਆ ਰੀ ਸੀਗੀ ਮੈਂ ਬੌਤ ਦੇਰ ਦੀ ਹੈਲੋ ਹੈਲੋ ਕਰ ਰੀ ਆਂ, ਆਵਾਜ਼ ਨੀ ਆ ਰੀ ਸੀ ਤੁਹਾਡੀ।
ਔ ਨੈੱਟਵਰਕ ਥੋੜ੍ਹਾ ਇਸ਼ੂ ਹੋ ਜਾਂਦੈ ਨਾ।
ਹੈਲੋ।
ਹਾਂਜ, ਹੋ-ਹੋਰ ਸੁਣਾਓ? ਹਾਂਜੀ। ਆਰੀ ਅਵਾਜ?
ਪੁੱਛਰੀ ਸੀਗੀ ਮੈਂ ਕਿਆ ਤੁਹੈਡੇ, ਹਾਂਜੀ ਹੁਣ ਆ ਰੀ ਏ। ਹਾਂਜੀ ਹਾਂਜੀ, ਹੈਲੋ।
ਹਾਂਜੀ ਨਿਬੋ
ਹਾਂਜੀ ਮੈਂ ਔਈਔ ਪੁੱਛਰੀ ਸੀ, ਮੈਂ ਕਿਆ ਤੁਹਾਡੇ ਬੱਚੇ ਕਿਦਾਂ ਸੋ਼ ਹਾਂਜੀ ਮੈਂ ਈ ਪੁੱਛ ਰੀ ਤੁਹਾਡੇ ਬੱਚੇ ਕਿੱਦਾਂ ਸ਼ੋਪਿੰਗ ਪ੍ਰੈਫਰ ਕਰਦੇ ਐ, ਔਫਲਾਈ ਔਨਲਾਈਨ।
ਔਵੀ ਔਨਲਾਈਨ ਕਰਦੇ ਆ ਫੋਨ ਲੈ ਕੇ ਬੈ ਜਾਂਦੇ ਆ ਮੰਮਾ ਦਾ, ਤੇ ਕੁਛ ਨਾ ਕੁਛ ਮੰਗਾਂਦੇ ਰੈੰਦੇ ਆ। ਹਾਂ, ਔ ਵੀ ਔਨਲਾਈਨ ਸ਼ੋਪਿੰਗ ਕਰਕੇ ਖੁਸ਼ ਹੋਗੇ ਐ, ਹਾਂ ਹਾਂ, ਹੁਣ ਮੇਰਾ ਆ ਹੁਣ ਮੇਰਾ ਬਰਡੇ ਹੈਗਾ ਸੀ। ਸੀਗਾ ਅਹ ਦਸ ਮਈ ਨੂੰ ਤੇ ਉਦੋਂ ਨੇ ਫਿਰ ਨਲਾਈਨ ਗਿਫਟ ਮੰਗਵਾਇਆ ਮ ਨਲਾਈਨ ਗਿ ਮੰਗਵਾਏ ਛੋਟੇ ਵਾਲੇ ਮੁੰਡੇ ਨੇ ਹਾਂਜੀ
ਚਲੋ ਮੈਂ ਤਾਂ ਇੱਕ ਦੋ ਵਾਰ ਸ਼ੋਪਿੰਗ ਨਲਾਈਨ ਕੀਤੀ ਤਾਂ ਮੇਰੇ ਨਾਲ ਤਾਂ ਫਰੋਡ ਹੋਇਆ ਦੋ ਵਾਰ ਤਾਂ ਮੈਂ ਤਾਂ ਉਹਨੂੰ ਬਿਲਕੁਲ ਔਨਲਾਈਨ ਸ਼ੋਪੰਪਿੰਗ ਪ੍ਰ ਪਸੰਦ ਨ ਕਰਦੀ ਬਸ ਓਹੀਓ ਹੈ ਨਾ ਥੋੜਾ ਫੇਕ ਕਿਤੇ ਲੱਗਿਆ ਮੇਰਾ ਨੰਬਰ ਕਿਸੇ ਦੇ ਨਾਲ ਤਾਂ ਪਤਾ ਹੀ ਤੁਹਾਨੂੰ ਅੱਜ ਕੱਲ ਫੇਕ ਤਾਂ ਉਹਹੀ ਬਸ ਗੱਲ ਏਦਾਂ ਕਰਦੇ ਫੋਨ ਤੇ ਕੀ ਲੱਗਦਾ ਕਿ ਜੈਨੂਨ ਹੈ ਲੇਕਿਨ ਉਹੀ ਉਹ ਪਤਾ ਨਹੀਂ ਲੱਗਦਾ ਕੌਣ ਸਹੀ ਹੈ ਤੇ ਕੌਣ ਖ਼ਰਾਬ ਹੈ।
ਹੋ- ਹੋ
ਹਾਂ ਤਾਂ ਉਹਨਾਂ ਨੇ ਮੇਰੇ ਕੋ ਪੇਮੈਂਟ ਕਰਵਾ ਲਈ ਸੀ ਅੱਧੀ ਨਾਲੋਂ ਜ਼ਿਆਦਾ ਕਿ ਤੁਹਾਡਾ ਪ੍ਰੋਡਕਟ
ਨਹੀਂ ਏਦਾਂ ਨਹੀਂ, ਮੇਰਾ ਜਿਹੜਾ ਛੋਟਾ ਨਾ ਮੁੰਡਾ ਨਾ ਉਹ ਏਦਾਂ ਨੀ ਮੰਗਉਦਾ ਮਤਲਬ ਕਿ ਅਹ ਹੋਮ ਡਿਲੀਵਰੀ ਜਿਵੇਂ ਘਰ ਲੈ ਕੇ ਆਉਂਦੇ ਨਾ ਉਦੋਂ ਕੈਸ਼ ਹੀ ਮਤਲਬ ਕਿ ਉਹਨਾ ਨੂੰ ਔਨਲਾਈਨ ਔਨਲਾਈਨ ਕਰੀਦਾ ਏਦਾਂ ਹੀ
ਬਸ ਉਹੀੋ ਗੱਲ ਹੈ ਨਾ ਇਨਸਾਨ ਨੇ ਜਦ ਫਸਣਾ ਹੁੰਦਾ ਹੈ ਨਾ ਤਾਂ ਕੁੱਛ ਵੀ ਸਮਝ ਨੀ ਲੱਗਦੀ ਉਸ ਵੇਲੇ
ਹਾਂਜੀ- ਹਾਂਜੀ ਇਹ ਤੇ ਹੈ ਤੇ ਕਿੰਨੇ ਕਿੰਨੇ ਕੁ ਪੈਸੇ ਮਤਲਬ ਕਿ ਤੁਹਾਡੇ ਵੜ ਗਏ ਸੀ ਉੱਧਰ
ਤਾਂ ਮੈਂ ਅੱਧੇ ਨਾਲੋਂ ਜ਼ਿਆਦਾ ਅੱਧੇ ਨਾਲੋਂ ਜ਼ਿਆਦਾ ਪੇਮੈਂਟ ਕਰ ਦਿੱਤੀ ਸੀਗੀ
ਯਾਨੀ ਕਿ ਹਾਫ ਪੇਮੈਂਟ ਦੇਤੀ ਤੁਸੀਂ
ਕੀਤੀ ਸੀਗੀ
ਤੇ ਆਇਆ ਨੀ ਗਾ
ਤੇ ਬਸ ਥੋੜਾ ਮਸ ਰਸਤੇ ਦੇ ਵਿੱਚ ਹੀ ਹੈ ਬਸ ਅਸੀਂ ਇਥੋਂ ਡਿਸਪੈਚ ਕਰਤਾ ਬਸ ਸਾਡੇ ਕੋਲ ਹੋਰ ਇੱਕ ਅੱਡੇ ਤੱਕ ਆ ਜਾਏਗਾ। ਮੈਂ ਕਿਹਾ ਚਲੋ ਜੀ ਠੀਕ ਹੈ ਆ ਜਾਏਗਾ ਹਨਾ ਇਨਸਾਨ ਕੋਈ ਗੱਲ ਤਾਂ ਤੁਹਾਡੇ ਨਾਲ ਕੋਈ ਗੱਲ ਕਰ ਰਿਹਾ ਚਲੋ ਤੁਸੀਂ ਇਨਸਾਨ ਨੂੰ ਕਿੱਦਾਂ ਜੱਜ ਕਰਦੇ ਹੋ। ਠੀਕ ਹੈ ਜੈਨਵਨ ਲੱਗ ਰਿਹਾ ਬੰਦਾ ਗੱਲ ਕਰ ਰਿਹਾ ਹੈ।
ਹਮ- ਹਮ ਸਹੀ ਗੱਲ ਆ। ਬਸ ਲੋਕਾਂ ਨੇ ਇੱਕ ਆਪਣਾ ਲੋਕਾਂ ਨੇ ਇੱਕ ਨਾ ਇਹ ਮਤਲਬ ਕਿ ਇੱਕ ਧੰਦਾ ਹੀ ਬਣਾਇਆ ਦਾ ਪੈਸੇ ਕਮਾਉਣ ਦਾ ਹੋਰ ਕੀ
ਬਸ ਇਏਦ ਹੈ ਹਰ ਜਗ੍ਹਾ ਹਰ ਜਗ੍ਹਾ ਹੈ ਕੋਈ ਚੰਗੇ ਵੀ ਨਹੀਂ ਇਏਦਾਂ ਨ ਹੈ ਲ ਨ ਉ ਗੱਲ ਹੈ ਨਾ ਐਕਸਪੀਰੀਅੰਸ ਖਰਾਬ ਰਿਹਾ ਮੇਰਾ ਤਾਂ
ਠਕ ਚਲੋ ਕੋਈ ਨੀ ਉਹਨੂੰ ਸੋਚ ਸਮਝ ਕੇ ਮੰਗਵਾਇਆ ਕਰੋ ਕੋਈ ਸਮਾਨ ਮੰਗਵਾਉਣਾ ਹੋਵੇ ਨਾ ਜੇ ਤੁਸੀਂ ਮੰਗਵਾ ਵੀ ਲੈਂਦੇ ਹੋ ਨਾ ਤੇ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਕਰੋ ਇਹ ਤੇ ਅਹ ਕੈਸ਼ ਦਵਾਂਗੇ ਤੁਹਾਨੂੰ
ਹਾਂਜੀ ਬਸ ਉਹੀਓ ਸੋਚ ਲਿਆ ਹੁਣ ਤਾਂ ਏਦਾਂ ਹੀ ਕਰਨਾ ਬਹੁਤ ਹੁਣ ਤਾਂ ਹੱਥ ਲੱਗ ਗਿਆ ਇੱਕ ਵਾਰ ਤਾਂ ਇਨਸਾਨ ਨੂੰ ਚਲੋ
ਹਾਂਜੀ ਉੱਪਰ ਲਿਖਿਆ ਦੇ ਹੁੰਦਾ ਹੈ ਕਿਆ ਔਨ ਡਿਲੀਵਰੀ ਤੇ ਤੁਸੀਂ ਕੈਸ਼ ਤੇ ਕਲਿਕ ਕਰਦਿਆ ਕਰੋ ਆਪਣੇ ਜਦੋਂ ਆਉਣਗੇ ਉਦੋਂਾਵੇਂ ਤੁਸੀਂ ਔਨਲਾਈਨ
ਬਸ ਉਹੀਓ ਹੈ ਨਾ ਟਾਈਮ ਖ਼ਰਾਬ ਸੀਗਾ ਨਾ ਦੇਣੇ ਸੀ ਕਿਸੇ ਦਾ ਮੈਨੂੰ ਤਾਂ ਦ ਤਾਮਿਲ ਨੂੰ
ਆਹੋ ਜਾਂ ਤੁਹਾਡੇ ਕੋਲ ਜਾਂ ਤੁਹਾਡੇ ਕੋਲ ਜ਼ਿਆਦਾ ਆਏ ਹੋਣੇ ਆ ਨਾ ਹੋ ਹੋਰ ਚਲੋ ਪ੍ਰਮਾਤਮਾ ਪ੍ਰਮਾਤਮਾ ਚਲੋ ਇੰਨੇ ਗਨ ਪ੍ਰਮਾਤਮਾ ਹੋਰ ਵੱਧ ਦੇਗਾ ਤੁਹਾਨੂੰ ਗੁਰੂ ਸਾਹਿਬ ਗੁਰੂ ਸਾਹਿਬ ਕਿਰਪਾ ਬਣਾਈ ਰੱਖਣ ਹੈਾ ਹਾਂਜੀ ਹਾਂਜੀ ਹੋਰ ਸਾਡੇ ਹਸਬੈਂਡ ਕੀ ਕਰਦੇ ਨੇ
ਮੇਰੇ ਹਸਬੈਂਡ ਆਪਣਾ ਹੀ ਬਿਜਨਸ ਕਰਦੇ ਆ ਇੰਟੀਰੀਅਰ ਦਾ ਕੰਮ ਕਰਦੇ ਆ ਹਾਂਜੀ ਹਾਂਜੀ
ਅੱਛਾ ਅੱਛਾ ਅੱਛਾ ਠੀਕ ਠੀਕ ਹੈ ਚਲੋ ਵਧੀਆ ਚੰਗੀ ਗੱਲ ਹੈ ਸਾਡੀ ਆਪਣੀ ਫੈਕਟਰੀ ਅਸੀਂ ਉਹ ਬਣਾਦੇ ਹਾਂ ਬਰਾਸ ਅਹ ਪਿੱਤਲ ਦਾ ਲੋਟਾ ਹੁੰਦਾ ਉਹ ਬਣਿਆ ਅਹ ਅਤੇ ਆਪਣਾ ਬਰਾਸਪਲੇਟ ਬੰਨਿਆ ਕਾਫੀ ਤ ਤਿੰਨ ਚਾਰ ਐਈਟਮਾਂ ਹੈਗੀਆਂ ਨੇ ਜਿਵੇਂ ਔਡਰ ਆ ਜਾਂਦਾ ਓਦਾਂ ਬਣਾ ਦਿੰਦੇ ਹਾਂ ਐਲੂਮੀਨੀਅਮ ਦੀ ਸਿਪਰੀ ਹੁੰਦੀ ਉਹ ਵੀ ਬਣਾ ਦਿੰਦੇ ਹਾਂ ਹਮ ਇਹਨਾਂ ਦੇ ਘਰ ਦੇ ਬਿਲਕੁਲ ਨਾਲ ਹੀ ਤੇ ਇਹਨਾਂ ਦੇ ਘਰ ਦੇ ਬਿਲਕੁਲ ਨਾਲ ਹੀ ਰਹਿੰਦੇ ਆ ਨਾ ਹੀ ਸਾਜਨਾਾਂ ਦੇ
ਅੱਛਾ ਜੀ ਅੱਛਾ ਜੀ
ਹਾਂਜੀ
ਚਲੋ
ਹੋਰ ਸੁਣਾਓ ਤੇ ਕਿਧ ਕਿਧਰੇ ਕਿਧਰੇ ਗਏ ਨੀ ਗਰਮੀਆਂ ਘੁੰਮਣ ਫਿਰਨ
ਬਸ ਬੱਚਿਆਂ ਦੇ ਹਲੀੀਡੇ ਹੋਮਵਰਕ ਬੱਚਿਆਂ ਨੂੰ ਸਕੂਲਾਂ ਇੰਨਾ ਇੰਨਾ ਮਿਲ ਜਾਂਦਾ ਹੈ
ਮੇਰੇ ਹਾਂਜੀ ਇਹ ਤੇ ਹੈ ਮੈਂ ਕਿਹਾ ਮੇਰੇ ਬੱਚੇ ਤੇ ਕਾਹਾਲੇ ਪੀਦੇ ਸੀ ਕਹਿੰਦਾ ਪਾਪਾ ਮੈਂ ਉੱਥੇ ਜਾਣਾ ਨਾਨੀ ਘਰ ਫੇਿਰ ਮੈਂ ਛੱਡ ਕੇ ਆਇਆ ਉਹਨਾ ਨੂੰ
ਹਾਂਜੀ ਬੱਚੇ ਹ ਅੱਛਾ ਗਏ ਹੋ ਮਿਸ ਤੁਹਾਡੇ ਨਾਲ
ਹਾਂਜੀ ਮਿਸ ਨਾਲ ਗਏ ਨੇ ਹੁਣ ਆਪਣਾ ਹੋਰ ਪੰਦਰਾਂ ਵੀਹ ਮੈਂ ਕਿਹਾ ਰੁਕ ਜਾਓ ਤੇ ਕੋਈੀ ਲੈਣ ਆ ਜਾਗਾ ਫਿਰ
ਠੀਕ ਹੈ ਜੀ ਸਾਡੇ ਤਾਂ ਸਾਨੂੰ ਭੇਜਦੇ ਨੀ ਜ਼ਿਆਦਾ ਦਿਨਾਂ ਲਈ
ਤੇ ਤੁਹਾਡੇ ਕਿੱਥੇ ਆ ਪੇਕੇ
ਨੇੜੇ ਇਹ ਜ਼ਿਆਦਾ ਦੂਰ ਨਹੀਂ ਹੈ ਲੇਕਿਨ ਬਸ ਉਹੀ ਨਹੀਂ ਭੇਜਦੇ ਤੇ ਸਵੇਰੇ ਜਾਓ ਤੇ ਸ਼ਾਮੀ ਵਾਪਸ ਆ ਜਾਓ
ਠੀਕ ਹੈ
ਹਾਂ ਨਾਲੇ ਬੱਚੇ ਵੀ ਥੋੜੇ ਵੱਡੇ ਹੋ ਗਏ ਤੁਹਾਨੂੰ ਬੱਚੇ ਵੀ ਜਾ ਕੇ ਕੁੱਛ ਨੀ ਇਹ ਨਹੀਂ ਅਸੀਂ ਆਪਣੇ ਘਰ ਹੀ ਰਹਿਣਾ ਹੁਣ ਨ ਜਾਣਾ
ਹਮ ਹਮ ਵੱਡੇ ਵਾਲੀ ਬੇਟੀ ਕਿਹੜੀ ਕਲਾਸ ਤੁਹਾ ਟੂ ਅੱਛਾ ਅੱਛਾ ਠੀਕ ਹੈਠੀ ਓ ਓਕੇ ਓਕੇ ਓ ਚਲੋ ਚੰਗੀ ਗੱਲ ਪਰਮਾਤਮਾ ਖੂਬ ਤਰੱਕੀ ਬਖਸ਼ੇ
ਬਿਲਕੁਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਬਖਸ਼ੇ ਬਸ ਵਧੀਆ ਲੰਚ ਦੀ ਤਿਆਰੀ ਹੋ ਰਹੀ ਹੈ ਬਸ ਲੰਚ ਕਰਾਂਗੇ ਉਹਨੂੰ ਹਾਂਜੀ
ਤੇ ਮੈਂ ਫਿਰ ਲੰਚ ਤੋਂ ਬਾਅਦ
ਹਾਂਜੀ ਠੀਕ ਹੈ ਓਕੇ ਜ ਮੈਨੂੰ ਮੈਸੇਜ ਕਰ ਦੇਣਾ ਪਹਿਲੇ ਮੈਂ ਫ ਅੱਗੇ ਤੁਹਾਨੂੰ ਯੈਸ ਲਿਖਾਂਗੇ ਤਦੀ ਤੁਸੀਂ ਕਾਲ ਕਰਨਾ ਮੈਨੂੰ
ਠੀਕ ਠੀਕ ਠੀਕ ਠੀਕ ਠੀਕ ਠੀਕ ਹਾਂਜੀ ਹਾਂਜੀ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ